ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਕਿਵੇਂ ਓ?
ਵਧੀਆ, ਤੁਸੀਂ ਸੁਣਾਓ?
ਬਸ ਜੀ, ਵਧੀਆ ਜੀ, ਵਧੀਆ। ਹੋਰ, ਕੀ ਕਰ ਰਹੇ ਹੋ ਅੱਜ-ਕੱਲ?
ਬਸ ਕੁਛ ਨੀ, ਓਹੀ ਡੇਲੀ ਰੂਟੀਨ ਦਾ ਕੰਮ ਬਸ।
ਅੱਛਾ-ਅੱਛਾ। ਥੋੜਾ ਸੈਰ-ਸੁਰ ਕਰਲਿਆ ਕਰੋ, ਕੁਛ ਖੇਡ-ਖੂਡ ਲਿਆ ਕਰੋ ਬਾਹਰ ਜਾਕੇ‌। ਕਿ ਨਹੀਂ।
ਹਾਂ, ਪਹਿਲੇ ਦੀ ਯਾਦਾਂ ਹੀ ਰਹਿ ਗਈਆਂ ਨੇ।
ਅੱਛਾ, ਖੇਡਦੇ ਹੁੰਦੇ ਸੀ ਪਹਿਲੇ ਤੁਸੀ?
ਪਹਿਲੇ ਤਾਂ, ਅ, ਪਹਿਲੇ'ਚ ਅਹ ਹੁੰਦਾ ਕੀ ਸੀ ਅਹ ਖਾਨਾ-ਮਾਨਾ ਬਣਾਕੇ, ਖਾ-ਪੀਕੇ ਜਲਦੀ ਫ੍ਰੀ ਹੋ ਜਾਂਦੇ ਸੀ। ਤੇ ਬਾ ਅਪਨਾ ਬੈਡਮੀੰਟਨ ਲੇਕੇ, ਬੱਚਿਆਂ ਨੂੰ ਲੈਕੇ, ਗਲੇ'ਚ ਚਲੇ ਜਾਂਦੇ ਸੀ, ਹੁਨ ਆਂਦਾ ਹੀ ਨਹੀਂ, ਕੋਈ ਸਾਥ ਪਹਿਲੇ ਬੱਚੇ ਵੀ ਜਾਣਨਾ ਪਸੰਦ ਕਰਦੇ ਸੀ। ਗਲੀ'ਚ ਦੋਸਤ ਵਗੈਰਾ ਸਭ ਬਣਾ ਰੱਖੇ ਸੀ, ਹੁਣ ਕਿੱਥੇ ਰਹਿ ਗਿਆ। ਹੂੰ
ਹਾਂਜੀ, ਪਹਿਲੇ ਆਪ, ਅਸੀ ਤੇ ਮੈਨੂੰ ਤੇ ਯਾਦ ਹੈ ਹਾਲੇ ਵੀ ਮਤਲਬ ਸਵੇਰੇ, ਜ ਗਰਮੀ ਦੀ ਕਿਤੇ ਛੁੱਟੀਆਂ ਹੋ ਜਾਣੀਆਂ ਸਵੇਰੇ ਨਿਕਲਣਾ, ਤੇ ਕਿੱਥੇ ਉਹ ਸ਼ਾਮੀ ਵੜਨਾ ਬਿਲਕੁਲ। ਸਿੱਧਾ ਸ਼ਾਮ ਦੀ ਰੋਟੀ ਖਾਣੀ, ਮੰਮਾ ਨੇ ਲਾਂਭੇ ਦੇਣੇ, ਕੀ ਖਾ ਲਿਆ ਕਰ, ਘੱਟੋ-ਘੱਟ। ਜੇ ਪਤੰਗਾਂ ਉਡ ਦਾ ਸੀਜਨ ਆਣਾ, ਤੇ ਪਤੰਗਾਂ ਹੀ ਉਡਾਓਂਦੇ ਰਹਿਣਾ।
ਹਾਂ, ਉਹ, ਉਹ, ਮੇਰੇ ਹਾਂ, ਉਹ ਮੇਰੇ ਹਸਬੈਂਡ ਕਰਦੇ ਨੇ, ਮਤਲਬ ਮੇਰੇ ਇੱਧਰ ਤੇ ਨਹੀਂ ਹੁੰਂਦਾ ਤੇ ਮੇਰੀ ਮੰਮੀ ਦੇ ਇੱਧਰ, ਲੇਕਿਨ ਖੋਂ ਖੋਂ, ਉਹ ਅੱਜ ਵੀ ਉਡਾਂਦੇ ਨੇ।
ਹੂੰ, ਨਹੀਂ ਇੱਥੇ ਤੇ, ਮੈਂ ਜਪ ਪੁਰੇ ਨੇ, ਇੱਥੇ ਤੇ ਸਭ ਉਡਾਂਦੇ ਨੇ ਸਾਰੇ ਦੇ ਸਾਰੇ।
ਜਇਪੁਰ'ਚ ਅ, ਅਗਸ--ਪੰਦਰਾਂ ਅਗਸਤ ਫਿਰ ਨੀ ਉੱਡਦੀ ਨਾ, ਜਨਵਰੀ'ਚ ਉੱਡਦੀ ਏ, ਜਨਵਰੀ'ਚ।
ਹਾਂਜੀ, ਜਨਵਰੀ'ਚ ਉੜ ਏ, ਮਕਰ ਸੰਕ੍ਰਾਂਤੀ ਤੇ ੳਡਦੀਆਂ, ਇੱਥੇ ਬਹੁਤ ਪਤੰਗਾ ਉੱਡਦੀਆਂ। ਅੱਛਾ -ਅੱਛਾ।
ਤੇ ਹੁਣ ਸ਼ੁਰੂ ਹੋ ਜਾਣਗੀਆਂ ਪਤੰਗਾਂ ਉੱਡਨੀਆਂ।
ਉਹ ਅੱਜ ਕੱਲ੍ਹ ਦੇ ਬੱਚੇ ਐਸੇ ਹੈ ਕਿ ਉਹ- ਉਹ ਵੀ ਉਡਾ ਕੇ ਰਾਜੀ ਨਹੀਂ। ਕਈ ਤੇ ਕਈ ਬੱਚਿਆਂ ਨੂੰ ਮੈਂ ਦੇਖਦਾ ਹਾਲੇ ਤੱਕ
ਹਾਂ ਮੇਰਾ ਮੁੰਡਾ ਨ, ਮੇਰੇ ਮੁੰਡੇ ਨੂੰ ਨਹੀਂ ਆਉਂਦੀ। ਨਹੀਂ, ੳਹਦੇ ਪਿਓ ਨੂੰ ਆਉਂਦੀ ਏ।
ਢਾਈ ਤਿੰਨ ਸਾਲ ਦਾ ਹੀ, ਤਿੰਨ ਸਾਲਾਂ ਦਾ ਆਉਣਾ ਮਸਾ ਕੁ ਤਾਂ ਤਾਂ ਮੈਂ ਪਤੰਗ ਉਡਾਉਣ ਚ' ਲੱਗਿਆ ਵਾ।
ਨਹੀਂ ਉਹਨੂੰ ਨਹੀਂ ਆਉਂਦੀ ਤੇ ਪਿਓ ਛੱਡਦਾ ਨਹੀਂ ਏ।
ਮੈਂ ਹੋਰ ਆਊਟਡੋਰ ਗੇਮ ਤੇ ਬੜੇ ਖੇਡੇ ਨੇ ਮਤਲਬ ਪਹਿਲੇ ਤੇ ਬੈਡਮਿੰਟਨ ਵੀ ਐਸੇ ਕਿ, ਮਤਲਬ ਅਸੀਂ ਬਿਲਕੁਲ ਪ੍ਰੋਫੈਸ਼ਨ ਮੇਰੀ ਨੈਟ ਲਗਾ ਕੇ, ਪੂਰਾ ਉਹ ਕੁਡਰੈਂਟ ਬਣਾ ਕੇ ਇੱਕਦਮ
ਨੈੱਟ -ਨੁੱਟ ਲਾ ਕੇ ਬੱਚੇ ਵੀ ਖੇਡਦੇ ਸੀ। ਨੈਟ ਨਟ- ਨੂੰਟ ਲਾ ਕੇ ਖੇਲੇ ਹੁਣ ਕੋਈ ਆਉਂਦਾ ਈ ਨਹੀਂ ਗਲੀ ਚ' ਤੇ ਕਿੱਥੇ ਜਾਈਏ ਫਿਰ?
ਬੈਨੀਫਿਟ ਤੇ ਬੜਾ ਹੁੰਦਾ ਮਤਲਬ ਉਹ ਐਸੇ ਗੇਮ ਖੇਡਣ ਦਾ ਰਿਲੈਕਸ ਬਹੁਤ ਹੀ ਜਾਂਦੇ ਨੇ ਬੋਡੀ ਦਾ ਕੰਟਰੋਲ ਆ ਜਾਂਦਾ ਏ ਬਹੁਤ ਹੀ।
ਹਾਂ। ਤੇ ਸਟੈਮੀਨਾ ਵੀ ਵੱਧਦਾ ਹੀ ਹੈ ਫੇਰ।
ਸਟੈਮੀਨਾਰ ਤੇ ਹਾਲੇ ਵੀ ਮੇਰੇ ਚ' ਏਨਾ ਏ ਕਿ ਮਤਲਬ ਤੁਸੀਂ ਅਗਰ ਜੇ ਮੈਨੂੰ ਕਹਿ ਦੋ ਨਾ ਕਿ ਅੱਜ ਪਹਾੜ ਚੜ੍ਹਨਾ ਜੀ ਸਾਹਮਣੇ, ਕੋਈ ਵੀ ਤੁਸੀਂ ਪਹਾੜ ਦਿਖਾ ਦੋ। ਕਿ ਅੱਜ ਚੜ੍ਹਨਾ। ਇਸ ਤੇ ਮੈਂ ਠੀਕ ਏ। ਫਟਾਫਟ ਚੜ੍ਹ ਦਿੰਦਾ ਪਾੜ- ਪੂੜ। ਮਤਲਬ ਮੈਨੂੰ ਏਦਾਂ ਮਾਉਂਟੇਨ ਗਾਏ ਆ। ਮੈਂ ਤੇ ਕਿ ਮੈਨੂੰ ਪਹਾੜ ਬਹੁਤ ਹੀ ਜ਼ਿਆਦਾ ਪਸੰਦ ਨੇ। ਕਿੱਥੇ? ਤੇ ਵੀ ਚੱਲਦੇ ਨਾ ਇੱਦਾਂ ਦਾ ਐਡਵੈਂਚਰਸ ਮੌਕਾ ਮੈਨੂੰ ਮਿਲਦਾ।
ਹਾਂ, ਐਡਵੈਂਚਰਸ ਅਤੇ ਮ ਮੇਰੇ ਬੱਚੇ ਦੋਨੋਂ ਹੀ ਨੇ।
ਅੱਛਾ।
ਬਟ ਉਹ ਨਹੀਂ, ਪਤੰਗਾ -ਪਤੁੰਗਾ ਨਹੀਂ ਉਡਾਉਦੇ। ਬਾਹਰ ਖੇਲਣ ਦੇ ਜ ਤਾਂ ਛ ਛੋਟੇ ਰਹੇ ਨੇ ਤ ਗਏ ਉਹ। ਕੋਵਿਡ ਦੀ ਵਜ੍ਹਾ ਨਾਲ ਪ੍ਰੋਬਲਮ ਆ ਗਈ ਨਾ ਅੰਦਰ ਹੀ ਰਹਿਣਾ ਏ। ਅੰਦਰ ਹੀ ਉਹ ਇੰਝ ਦੀ ਆਦਤ ਪਈ। ਬੱਚਿਆ ਨੇ ਇਕੱਲੇ ਹੀ ਬ ਬੰਦ ਕਰ ਦਿੱਤਾ।
ਹਾਂਜੀ। ਉਹ ਪੂਰੀ ਜਨਰੇਸ਼ਨ ਨੂੰ ਹੀ ਉਹਨਾਂ ਨੇ ਘਰ ਬਿਠਾ ਤਾ। ਕਿਉਂਕਿ ਗੇਮਸ ਏਦਾਂ -ਏਦਾਂ ਆ ਗਏ ਔਰ ਗੇਮਸ ਇੰਨੇ ਜ਼ਿਆਦਾ ਫੇਮਸ ਹੋ ਗਏ।
ਅ ਫੋਨਾਂ ਤੇ ਜ਼ਿਆਦਾ ਲੱਗੇ ਗਏ ਨਾ ਫਿਰ
ਮੈਨੂੰ ਤੇ ਆਪ ਬੜਾ ਚਸਕਾ ਚੜ੍ਹ ਗਿਆ ਸੀ। ਬਜੀਆਂ ਮੈਂ ਹੀ ਖੇਡਿਆ ਕਰਦੇ ਸੀ ਬਹੁਤ ਜ਼ਿਆਦਾ। ਮਤਲਬ ਉਹ ਹੀ ਜਿਹੜੀ ਆਊਟਡੋਰ ਗੇਮ ਵੀ ਨੇ, ਉਹੀ ਬਸ ਇੰਡੋਰ ਗੇਮ ਨੇ ਜਗ੍ਹਾ ਲੈ ਲਈ ਹੈ ਪੂਰੀ। ਬੱਚੇ ਖੇਡਦੇ ਆ ਅੱਜ ਕੱਲ੍ਹ ਓਦਾਂ ਹੀ ਉਹ ਟੀਮ ਬਣਾ
ਹੈਲਥ ਤਾ ਖ਼ਰਾਬ ਹੋ ਜਾਣ ਖਰਾਬ ਹੋ ਜਾ ਰਹੀ ਹੈ ਨਾ। ਫਿਰ ਉਹ ਉਹ ਵੀ ਤਾਂ ਵੇਖਣਾ ਨਾ। ਕਿਉਂਕਿ ਜਿਹੜੀ ਆਊਟਡੋਰ ਗੇਮਸ ਹੁੰਦੀਆਂ ਨੇ ਉਹ ਹੈਲਥ ਤ ਲਈ ਸਹੀ ਹੁੰਦੀਆਂ ਨੇ ਜੋ ਜਿਹੜੀ ਇਨਡੋਰ ਹੈਗੇ ਨੇ ਬੈਠੇ-ਬੈਠੇ ਬੱਚਾ ਜਾਮ ਹੀ ਤੇ ਹੋ ਰਿਹਾ ਨਾ।
ਹੋਰ ਕੀ
ਨੱਸਾਂ-ਨੱਸਾਂ ਥੋੜ੍ਹੇ ਨਾ ਖੁੱਲਦੀਆਂ ਪਈਆਂ ਟੰਗਾਂ ਖੁੱਲਦੀਆਂ ਹੀ ਨਹੀਂ ਪਈਆਂ ਤੇ ਤੁਸੀਂ ਇੱਕ ਕੰਮ, ਇੱਕ ਗੱਲ ਹੋਰ ਨੋਟਿਸ ਕਰਨਾ। ਅਹ ਜਿਹੜੇ ਅ ਬੱਚੇ ਨਹੀਂ ਖੇਡਦੇ ਨਾ ਉਹ ਉਹਨਾਂ ਦੀ ਹਾਈਟ ਵੀ ਓਨੀ ਨ ਨਿਕਲਦੀ ਫਿਰ।
ਹਾਂਜੀ-ਹਾਂਜੀ ਹੋਰ ਇੱਕ ਤੁਸੀਂ ਉਹ ਦੇਖੋਗੇ ਵੀ ਨਾ ਕਿ ਲੇਟ ਲੇਟੇ-ਲੇਟੇ ਰਹਿਨ ਨਾ ਇਹ ਜਿਹੜਾ ਅਹ ਕੁ ਪਿੱਛੋਂ ਦੀ ਕੁੱਭ ਨਿਕਲ ਆਉਂਦਾ। ਬੱਚੇ ਅੱਜ ਕੱਲ੍ਹ ਜਿਨ੍ਹਾਂ ਦੀ ਹਾਈਟ ਹੈਗੀ ਲੰਬੀ ਓਨਾਂ ਦੇ ਹੁਨ ਕੁੱਬ ਹੋ ਜਾਂਦੈ ਹੁਣ ਮੈਨੂੰ ਵੀ ਏਦਾਂ ਮਤਲਬ ਹੈ ਕਿਉਂਕਿ ਮੇਰੀ ਹੈਗੀ ਪੂਰੀ ਛੇ ਫੁੱਟ ਸਿਕਸ ਵਨ ਹਾਈਟ ਹੈ ਮੇਰੀ
ਅੱਛਾ ਤਾਂ ਫਿਰ ਹਾਂ ਫਿਰ ਥੋੜ੍ਹਾ ਫਿਰ ਸਿੱਧਾ ਈ ਰਹਿਣਾ ਚਾਹੀਦਾ ਹੈਨਾ
ਮੈਨੂੰ ਆਦਤ ਏਦਾਂ ਚਾਚਾ ਜੀ ਨੇ ਬਣਾਈ ਸੀ ਮੇਰੇ ਕਿ, ਉਹ ਮੈਨੂੰ ਪਿੱਠ ਤੇ ਮੁੱਕਾਂ ਮਾਰ ਦਿੰਦੇ ਸੀ ਬੜੀ ਦਰਦ ਹੁੰਦੀ ਸੀ। ਪਰ ਉਹ ਅੱਜ ਵੀ ਮੈਨੂੰ ਯਾਦ ਰਹਿੰਦਾ ਕਿ ਹਾਂ
ਮੇਰੀ ਹਾਂ ਪਿੱਠੇ-ਪਿੱਠੇ ਸਿੱਧੀ ਕਰਕੇ ਮੇਰੀ ਦੀਦੀ ਵੀ ਆਪਣੇ ਮੁੰਡੇ ਨੂੰ ਕੁਟਆਂ ਮੁੱਕਾ ਮਾਰਦੀ ਸੀਗੀ ਸਿੱਧਾ ਚੱਲ ਉਹਦੀ ਵੀ ਹਾਈਟ ਹੈਗੀ ਹੈ ਸਿਕਸ ਫੀਟ ਏਟ ਈਂਚ
ਨੇ ਤੇ ਉਨਹਾਂ ਤੇ ਮਤਲਬ ਪ੍ਰੈਕਟਿਸ ਕਰਾਈ ਜਾਂਦੀ ਕਿ ਹਾਂ ਬਾਈ ਤੁਸੀਂ ਸਿੱਧਰ ਰ ਹਾਂਜੀ ਤੇ ਉਹ ਮੈਨੂੰ ਵੀ ਇਏਦਾਂ ਦਾੱਸ ਉਹਨਾਂ ਨੇ ਤੇ ਅੱਜ ਮੈਂ ਦੇਖਦਾ ਨਾ ਕਿ ਹਾਂ ਕਿਉਂ ਉਹਨਾਂ ਨੇ ਉਸ ਟਾਈਮ ਏਦਾਂ ਕਰਦੇ ਸੀ ਹੁਣ ਮੈਨੂੰ ਸਮਝ ਆਉਂਦਾ ਕਿ ਮੈਂ ਦੇਖਦਾ ਮੇਰੇ ਤੋਂ ਵੀ ਲੰਬੇ ਮੁੰਡੇ ਜਾਂ ਮੇਰੇ ਜਿੰਨੇ ਹਾਈਟ ਦੇ ਉਹ ਏਦਾਂ ਉਹਨਾਂ ਦੇ ਪੜ੍ਹ-ਪੜ ਕੇ ਮਤਲਬ ਬੈਠ ਕੇ ਪੜ੍ਹਦੇ ਨਾ ਸੀਟਿੰਗ ਉਹਦੇ ਨਾਲ ਕੁੱਭ ਨਿਕਲ ਜਾਂਦਾ ਕਿਸੇ ਤਰ੍ਹਾਂ ਲੇਟ-ਲੇਟ ਕੇ ਫੋਨ ਚਲਾਉਣ ਨਾਲ ਨਿਕਲ ਜਾਂਦਾ
ਹਾਂ ਤੇ ਇੱਕ ਤਾਂ ਲੇ ਲੇਟਨ ਦੀ ਵਹੀ ਹੋ ਗਿਆ ਨਾ ਅ ਅੰਦਰ ਹੀ ਅੰਦਰ
ਏਨਾ ਉੱਚਾ
ਹਾਂ ਅੰਦਰ ਹੀ ਅੰਦਰ ਅ ਰਹਿਣ ਲਈ ਰਹਿਣ ਨਾਲ ਨਾ ਬ ਬਿਮਾਰੀਆਂ ਹੀ ਲੱਗਦੀਆਂ ਪਈਆਂ ਨੇ ਕੋਈ
ਹਾਂਜੀ-ਹਾਂਜੀ ਹੂੰ ਪਤਾ ਕੀ ਅੱਜ ਕੱਲ ਅਹ ਪੇਰੈਂਟਸ ਭੇਜਦੇ ਵੀ ਨੀ ਬੱਚਿਆਂ ਨੂੰ ਕਿਉਂਕਿ ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਦਾ ਕੋਈ ਵਸਾ ਈ ਨਹੀਂ ਏ ਕੋਈ ਕੋ ਮਤਲਬ ਜਿਸ ਹਿਸਾਬ ਨਾਲ ਮਤਲਬ
ਕਿਸੇ ਦੇ ਤੁਸੀਂ ਹੁਣ ਵਿਸ਼ਵਾਸ ਤਾਂ ਕਰ ਨਹੀਂ ਸਕਦੇ ਤੇ ਕਿ ਕਰਾ ਕੇ ਕਿਸ ਤਰ੍ਹਾਂ ਭੇਜੀਏ ਬਾਹਰ ਉਹ ਡਰ ਹੀ ਲੱਗਾ ਰਹਿੰਦਾ ਹੈ ਕਿ ਹਾਏ ਕੋਈ
ਅੱਜ ਕੱਲ ਤੇ ਇਹ ਵੀ ਨੀ ਪਤਾ ਹੁੰਦਾ ਪੜੋਸ ਚ ਕੌਣ ਰਹਿ ਰਿਹਾ ਕੌਣ ਨਹੀਂ ਹੈ ਵੀ ਕਿਉਂਕਿ ਕਿਰਾਏ ਕਰੁਏ ਦਾ ਵੀ ਹਿਸਾਬ ਕਿਤਾਬ ਜ ਬੜਾ ਵੱਧ ਗਿਆ ਕਿਉਂਕਿ ਅੱਜ ਕੱਲ ਲੋਕੀ ਮੋਸਟਲੀ ਰੈਂਟਲ ਹੀ ਨੇ
ਸਾਡੇ ਉੱਤੇ ਵਾਲੇ ਹੁਣੇ ਮਕਾਨ ਵਿਕਿਆ ਉੱਤੋਂ ਉੱਤੇ ਵਾਲਾ ਸਾਨੂੰ ਨੀ ਪਤਾ ਮਤਲ ਇੰਨਾ ਪਤਾ ਲੱਗਿਆ ਕਿਸੀ ਨੇ ਕਿੰਨੇ ਖਰੀਦਿਆ ਉਹ ਸਿੰਗਲ ਪੇਰੈਂਟ ਬੰਦਾ ਹੈਗਾ ਅਤੇ ਦੋ ਕੁੜੀਆਂ ਇੱਕ ਮੁੰਡਾ ਹੈਗਾ ਉਸ ਤੋਂ ਇਲਾਵਾ ਸਾਨੂੰ ਕੁਛ ਨਹੀਂ ਪਤਾ
ਹਾਂਜੀ ਹੁਣ ਕੁਛ ਨਹੀਂ ਪਤਾ ਨਾ
ਨਹੀਂ ਹਾਂ ਤਾਂ ਅਸੀਂ ਜਾਣਨ ਦੀ ਲੋੜ ਸਮਝੀ ਕਿ ਠੀਕ ਹੈ ਆਏ ਨੇ ਆਏ ਨੇ ਬਸ ਕਭੀ ਟੱਕ ਟਕ ਕਰਦੇ ਵੀ ਨਹੀਂ ਨੇ ਕਿਉਂਕਿ ਉਹਨਾਂ ਦਾ ਟਾਈਮਿੰਗ ਅਤੇ ਮੇਰਾ ਟਾਈਮਿੰਗ ਅਲੱਗ ਹੈ ਆਉਣ ਜਾਣ ਦਾ ਬਸ ਖਤਮ ਐ
ਅੱਜ ਕੱਲ ਪਤਾ ਏਦਾਂ ਵੀ ਜ਼ਰੂਰੀ ਨਹੀਂ ਕਿ ਸਿਰਫ ਆਊਟਡੋਰ ਗੇਮ ਈ ਜ਼ਰੂਰੀ ਰਹਿ ਗਏ ਨੇ ਅੱਜ ਕੱਲ੍ਹ ਇੰਨਡੋਰ ਗੇਮ ਦਾ ਵੀ ਮਤਲਬ ਜਿਵੇਂ ਹੁਣ ਕੰਪਿਊਟਰ ਮਤਲਬ ਜਿਹੜੇ ਕਾਫੀ ਸਾਰੇ ਗੇਮਸ ਜਿ ਵੈਲਰੈਂਟ ਵੀ ਜੀ ਐਮ ਆਈ ਇਹ ਸਭ ਕਰਕੇ ਬੱਚਿਆਂ ਨੇ ਕਰੀਅਰ ਬਣਾ
ਕਰੀਅਰ ਵੀ ਬਣਾ ਲਿਆ ਕਈ ਗੇਮਾਂ ਤੇ ਮਾਇੰਡ ਲਈ ਵੀ ਆਈ ਕਿਉ ਬਣਾਉਣ ਲਈ ਵੀ ਆਉਂਦੀ ਐ
ਬਹੁਤ ਜ਼ਿਆਦਾ ਮੈਂ ਕਹਿੰਦਾ ਕਿ ਬਿਲਕੁਲ ਪੂਰਾ ਆਈਕਯਊ ਦਾ ਗੇਮ ਐ ਕਦੋਂ ਕਿਹੜਾ ਐਕਸ਼ਨ ਲੈਣਾ ਕਿਹੜਾ ਨਹੀਂ ਬਹੁਤ ਜ਼ਿਆਦਾ ਮਤਲਬ
ਪਰ ਹਰ ਚੀਜ਼ ਦੀ ਫਿਰ ਕੋਹੀ ਕਹਿੰਦੇ ਨਾ ਲਿਮਿਟ ਹੁੰਦੀ ਏ
ਹਾਂਜੀ ਹਾਂਜੀ ਨਹੀਂ ਮੈਂ ਮੇਰੇ ਹਿਸਾਬ ਨਾਲ ਤਾਂ ਦੇਖੋ ਜਿਹੜਾ ਇਨਸਾਨ ਜਿਹੜੇ ਇਨਸਾਨ ਦਾ ਪ੍ਰੋਫੈਸ਼ਨ ਹੈ ਨਾ ਉਹਦੇ ਸ ਤਾਂ ਠੀਕ ਹੈ ਬਈ ਹਾਂ ਉਹਨੂੰ ਪੈਸੇ ਮਿਲ ਰਹੇ ਕਿਉਂਕਿ ਅਸੀ ਜੇ ਜੋਬ ਤੇ ਜਾਂਦੇ ਹਾਂ ਉੱਧਰ ਵੀ ਮੈਂ ਮਤਲਬ ਅੱਠ ਘੰਟੇ ਤੇ ਸਕਰੀਨ ਦੇ ਸਾਹਮਣੇ
ਮੈਂ ਬਹਿਣਾ ਹੀ ਈ ਹੈ ਤੇ ਫੇਰ ਘਰ ਆ ਕੇ ਵੀ ਆਈ ਕੰਮ ਕਰਾਂ ਤੇ ਫਿਰ ਉਹ ਗਲਤ ਏ।
ਉਹ ਗਲਤ ਹੈ ਹੁਣ ਜਿੱਦਾਂ ਅਗਰ ਮੈਂ ਯੂਟਿਊਬਰ ਹੁੰਦਾ ਅਤੇ ਫਿਰ ਤਾਂ ਮੇਰਾ ਕੰਮ ਹੀ ਜ ਆ ਲਾਈਵ ਸਟਰੀਮ ਕਰਨਾ ਪੂਰਾ ਫੋਨ ਦੇ ਵਿੱਚ ਲੱਗੇ ਰਹਿਣਾ ਕਿ ਉਸ ਚੀਜ਼ ਦੇ ਮੈਨੂੰ ਪੈਸੇ ਮਿਲਦੇ ਫਿਰ ਤੇ ਸਮਝ ਆ ਜਾਂਦਾ ਕਿ ਹਾਂ ਤੁਹਾਡਾ ਪ੍ਰੋਫੈਸ਼ਨ ਹੋ ਗਿਆ ਉਹ ਪਰ ਜੇ ਤੁਸੀ ਸ਼ੌਕੀਆ ਤੌਰ ਤੇ ਹੀ ਆਪਣੇ ਦਿਨ ਦੀ ਪੂਰੇ ਛੇ ਸੱਤ ਘੰਟੇ ਅਗਰ ਵੇਸਟ ਕਰ ਲੋ ਗੇਮ ਦੇ ਉੱਤੇ ਉਹ
ਉਹ ਤਾਂ ਉਹ ਤਾਂ ਫਿਰ ਅਡਿਕਸ਼ਨ ਹੋ ਗਈ ਨਹੀ ਪਰ ਉਹ ਤਾਂ ਅਡਿਕਸ਼ਨ ਹੋ ਗਈ ਉਹ ਤਾਂ ਕੋਈ ਚੰਗੀ ਗੱਲ ਤਾਂ ਹੈਗੀ ਨਹੀ ਹੈ।
ਹਾਂਜੀ- ਹਾਂਜੀ ਬਾਕੀ ਮੈਂ ਤੇ ਆਪ ਟਰਾਈ ਕਰਨਾ ਕਿ ਆਊਟਡੋਰ ਗੇਮ ਖੇਡਦਾ ਰਹਿਣਾ। ਮੇਰੇ ਚਾਚੇ ਦਾ ਮੁੰਡਾ ਹੈ ਉਹ ਆ ਜਾਂਦਾ ਅਸੀ ਉਹਦੇ ਨਾਲ ਕ੍ਰਿਕਟ ਖੇਡ ਲਈ ਦਾ। ਤੇ ਬੈਡਮਿੰਟਨ ਖੇਡ ਲੀ ਦਾ ਮਤਲਬ
ਮੇਰੇ ਮੁੰਡੇ ਨੂੰ ਤਾਂ ਕ੍ਰਿਕਟ ਆਉਂਦਾ ਹੀ ਨਹੀਂ।
ਮ ਮੈਨੂੰ ਤੇ ਆਉਂਦਾ ਜੀ ਸਾਰਾ ਕੁਛ ਖੇਲ ਲੀਦਾ।
ਨਹੀਂ ਮੇ ਮ ਇਹਨਾਂ ਨੂੰ ਆਂਦਾ ਹੈ ਅਤੇ ਨਹੀ ਹਸਬੈਂਡ ਖੇਲਦੇ ਨੇ ਕ੍ਰਿਕਟ ਕਿਟ ਵਗੈਰਾ ਹੁਣੇ ਵੀ ਕਾਂ ਕਰਨ ਕਦੀ- ਕਦੀ ਚਲੇ ਜਾਂਦੇ ਨੇ ਖੇਡਣ ਪਰ ਪੁੱਤਰ ਨੂੰ ਸ਼ੌਕ ਨਹੀਂ ਹੈਗ ਔਰ ਉਹ ਉਹ ਲੜਦਾ ਹੈ ਪਰ ਉਹ ਲੜਦਾ ਇਸ ਲਈ ਕਿ ਉਹ ਕਹਿੰਦਾ ਕਿ ਤੁਸੀ ਮੈਨੂੰ ਆਦਤ ਨਹੀ ਪਵਾਈ।
ਅੱਛਾ -ਅੱਛਾ ਹਾਂਜੀ- ਹਾਂਜੀ ਪਹਿਲੇ ਤੋਂ ਲਿਜਾਂਦੇ ਰਹਿਣਾ।
ਨਾ ਜਿੰਨਾ ਮੇਰਾ ਉਹ ਸੀ ਸੋਰਸ ਸੀ ਮੈਂ ਉੱਥੇ ਲੈ ਜਾਂਦੀ ਸੀ ਮੇਰਾ ਕੋਈ ਮੈਬ ਗੇਮ 'ਚ ਤੇ ਸੀ ਨਹੀ ਉਹ ਉਹ ਰਹਿ ਗਿਆ ਹਾਂ ਉਹ ਰਹਿ ਗਿਆ।
ਮਤਲਬ
ਖੁਦ ਤਾਂ ਉਹ ਅਹ ਜਦ ਉਹਦੇ ਖੇਡ ਖੇਡਣ ਹਾਂ। ਖੇਡਣ ਦਾ ਟਾਈਮ ਸੀ ਨਾ ਤਦ ਕੋਵਿਡ ਆ ਗਿਆ ਸੀ।
ਅੱਛਾ -ਅੱਛਾ
ਅਤੇ ਦੋ ਤਿੰਨ ਸਾਲ ਤਾਂ ਉਹ ਘ ਘਾਰ ਹੀ ਰਹਿ ਗਏ ਬੰਦ ਹੀ ਰਹਿ ਗਏ। ਅਤੇ ਜਿਹੜੇ- ਜਿਹੜੇ ਸ਼ੌਂਕ ਸੀ ਮਾਰੀ ਗਏ ਅਸੀ ਵੀ ਨਹੀਂ ਜਾਣ ਦਿੱਤਾ ਬਾਹਰ
ਮੈਂ ਤੇ ਜੀ ਦੇਖੋ ਹਾਲੇ ਵੀ ਹੁਣ ਵੀਕਐਂਡ ਦੇ ਵੀਕਐਂਡ ਜਾਂਦਾ। ਸਵਿਮਿੰਗ ਕਰਨ ਔਰ ਔਫਿਸ ਦੇ ਸਾਡੇ ਪੂਲ ਟੇਬਲ ਹੈਗੀ ਹੈ। ਟੇਬਲ ਟੈਨਿਸ ਹੈ ਔਰ ਪੀ ਐਸ ਫਾਈਵ ਵੀ ਹੈਗਾ ਵੈਸੇ ਵੀ ਖੇਡਣ ਨੂੰ ਤੇ ਅਸੀ ਬਸ ਖੇਡਦੇ ਹੀ ਰਹਿੰਦੇ ਹਾਂ ਮਤਲਬ ਮੈਂ ਮੇਰੇ ਕਲੀਗ ਨੇ ਜਿਹੜਾ ਦੋਸਤ ਬਣ ਗਿਆ ਵਧੀਆ। ਤੇ ਅਸੀ ਜਿੱਦਾਂ ਹੀ ਟਾਈਮ ਮਿਲਦਾ ਲੰਚ ਟਾਈਮ ਹੋਇਆ। ਲੰਚ ਟਾਈਮ ਤੋਂ ਫਟਾਫਟ ਜਾ ਕੇ ਅਸੀ ਪੂਲ ਟੇਬਲ ਤੇ ਲਗ ਜਾਂਦੇ ਹਾਂ ਕਿਉਂਕ ਲੋਕੀ ਆ ਜਾਣਗੇ ਫਿਰ ਫੇਰ ਅਸੀ ਹੋਰ ਲੋਕੀ ਆ ਜਾਂਦੇ ਦੋ -ਦੋ ਦੀ ਟੀਮ ਬਣਾ ਲੈਂਣੇ ਹਾਂ ਤਿੰਨ -ਤਿੰਨ ਟੀਮ ਬਣਾ ਲੈਂਣੇ ਹਾਂ।
ਇਹ -ਇਹ ਵੀ ਇਹ ਵੀ ਚੰਗਾ ਹੈ ਨਾ ਕਿ ਕੰਮ ਦੇ ਵਿੱਚ ਥੋੜ੍ਹੀ ਦੇਰ ਮਾਇਂੰਡ ਰਿਲੈਕਸ ਹੋ ਜਾਂਦਾ।
ਹਾਂਜੀ -ਹਾਂਜੀ ਵਿੱਚ ਵੀ ਆ ਜਾਂਦੇ ਹ ਅਸੀ ਛੇ ਵਜੇ ਸਾਢੇ ਛੇ ਵਜੇ ਸਾਡੀ ਛੁੱਟੀ ਦਾ ਟਾਈਮ ਹੁੰਦਾ ਅਸੀ ਛੇ ਵਜੇ ਛੇ ਵਜੇ ਤੁਰ ਪੈਂਣੇ ਆ ਕਿ ਥੱਲੇ ਪੂਲ ਖੇਡ ਲਾਂਗੇ ਸਾਢੇ ਛੇ ਵਾਰ ਚਲੇ ਜਾਗੇ। ਤੇ ਇਦਾਂ ਦੇ ਬਾਨੇ ਲੱਭਦੇ ਆ ਇਸ ਖੇਡਣ ਦੇ ਮਜ਼ਾ ਆਂਦਾ।
ਥੋੜਾ਼ ਮਾਈਂਡ ਵੀ ਰਿਲੈਕਸ ਹੁੰਦਾ।